ਹਾਂਜੀ ਸਸ ਸ੍ਰੀ ਕਾਲ ਜੀ, ਕੀ ਹਾਲ ਚਾਲ ਐ।
ਵਧੀਆ ਜੀ ਤੁਸੀਂ ਸੁਣਾਓ ਕੀ ਹੋ ਰਿਆ।
ਬਸ ਕੁਛ ਨੀ ਥੋੜ੍ਹੀ ਜਿਹੀ ਫੰਕਸ਼ਨ ਦੀ ਤਿਆਰੀਆ ਕਰ ਰੇ ਆ। ਹਾਂਜੀ।
ਹੈਲੋ
ਮੈਂ ਕਿਆ ਬ੍ਰਦਰ ਦੀ ਵੈਡਿੰਗ ਹੈਗੀ ਐ ਉਹਦੇ ਵਾਸਤੇ ਕੁੱਛ ਸੋਚ ਰਹੇ ਸੀਗੇ।
ਹੈਲੋ
ਹਾਂਜੀ ਵਾਜ਼ ਨੀ ਆ ਰੀ।
ਕੀ ਹਾਲ ਚਾਲ ਏ ਤੁਹਾਡਾ ਕੀ ਕਰ ਰਹੇ ਸੀ।
ਮੈਂ ਬਸ ਕੁਛ ਨੀ ਮੈਂ ਕਿਆ ਬ੍ਰਦਰ ਦੀ ਵੈਡਿੰਗ ਹੈਗੀ ਏ ਤੇ ਕੁਛ ਸੋਚ ਰਹੀ ਸੀ ਨੇਲ ਆਰਟ ਬਾਰੇ
ਹੈਲੋ
ਹਾਂਜੀ-ਹਾਂਜੀ
ਹਾਂਜੀ ਆਵਾਜ਼ ਆ ਰੀ ਐ?
ਹਾਂਜੀ ਆਵਾਜ਼ ਆ ਰੀ ਐ, ਤੁਆਨੂੰ ਆ ਰੀ ਐ?
ਹਾਂਜੀ-ਹਾਂਜੀ ਮੈਨੂੰ ਵੀ ਆ ਰੀ ਏ, ਹੋਰ ਕੀ ਕਰ ਰੇ ਸੀ ਤੁਸੀਂ?
ਮੈਂ ਬਸ ਕੁਛ ਨੀ ਮੇਰੇ ਨਾ ਬ੍ਰਦਰ ਦੀ ਵੈਡਿੰਗ ਹੈਗੀ ਏ ਤੇ ਮੈਂ ਕੁਛ ਸੋਚ ਰੀ ਸੀਗੀ ਨੇਲ ਆਰਟ ਬਾਰੇ।
ਹਾਂਜੀ-ਹਾਂਜੀ।
ਔਰ ਤੁਸੀਂ ਮੈਨੂੰ ਦੱਸੋ ਨੇਲ ਆਰਟ ਐਥੇ ਕਿੱਥੇ ਅੱਛਾ ਹੋ ਪਾਏਗਾ।
ਅੱਛਾ ਜੀ ਨੇਲ ਆਰਟ ਦਾ ਵੈਸੇ ਮੈਂ ਹੁਨੇ ਈ ਰਈਸੇਂਟਲੀ ਡਿਪਲੋਮਾ ਕੀਤਾ ਐ। ਤੇ ਤੁਸੀਂ ਦੱਸੋ, ਤੁਸੀਂ ਪੈਲੀ ਵਾਰ ਕਰਾਨੈ?
ਨਈ ਮੈਂ ਨਾ ਲਾਸਟ ਟਾਈਮ ਕਰਵਾਇਆ ਸੀਗਾ ਬਟ ਓ ਬੜਾ ਅਨਕਫਰਟੇਬਲ ਸੀਗਾ ਮੈਨੂੰ। ਔਰ ਮੈਂ ਚਾਨੀ ਆਂ ਕਿ ਮੈਨੂੰ ਅਹ ਪਤਾ ਨੀ ਕੁਛ ਅਹ ਕੈਟਾਈ ਵਿੱਚ ਓਨਾਂ ਨੇ ਕੀਤਾ ਸੀਗਾ। ਅਹ ਸ਼ੇਡ ਦਿੱਤਾ ਸੀਗਾ ਬਟ ਮੈਨੂੰ ਓ ਪਸੰਦ ਨੀ ਆਏਆ। ਤੇ ਮੈਂ ਕਰਵਾ ਕੇ ਆਈ ਆਂ, ਨੈਕਸਟ ਡੇ ਹੀ ਮੈਂ ਓਨੂੰ ਰੀਮੂਵ ਕਰ ਦਿੱਤਾ ਸੀਗਾ। ਮੈਨੂੰ ਪਸੰਦ ਨੀ ਆਏਆ। ਔਰ ਬਿਲਕੁਲ ਅਨਕਫਰਟੇਬਲ ਸੀਗਾ ਸ਼ਾਇਦ ਓ ਕੀ ਕੈਂਦੇ ਐ ਅੱਛੀ ਤਰ੍ਹਾਂ ਫਿਕ ਸ ਵੀ ਨੀ ਹੋਏਆ ਹੋਏਆ ਸੀਗਾ।
ਨੇਲ ਸ਼ੇਪ ਕੇੜੀ ਸੀ ਤੁਆਡੀ, ਤੁਆਨੂੰ ਪਤਾ ਕੁਛ ਆਈਡੀਆ ਹੈਗਾ?
ਰਾਊਂਡ ਸ਼ੇਪ 'ਚ ਓਨਾਂ ਨੇ ਕੀਤਾ ਸੀ ਫਰੰਟ ਰਾਉਂਡ ਸੀਗਾ।
ਅੱਛਾ, ਅੱਛਾ! ਕੋਈ ਗੱਲ ਨਈ ਦਿਸ ਟਾਈਮ ਨਾ ਤੁਸੀਂ ਇੱਕ ਵਾਰੀ ਪੈਲੇ ਬੇਸਿਕ ਜੈਲ ਨੇਲਸ ਕਰਾਓ ਜਾਂ ਐਕ੍ਰਿਲਿਕ ਕਰਾਓ ਅ, ਐਕ੍ਰਿਲਿਕ ਨੇਲਸ ਕੀ ਹੁੰਦਾ, ਜਿਸ ਤਰ੍ਹਾਂ ਆਪਾਂ ਸਟਾਰਟਿੰਗ ਤੋਂ ਈ ਆਰਫਿਸ਼ਲ ਨੇਲਸ ਅਪਨੇ ਨੇਲਸ 'ਤੇ ਅਪਲਾਈ ਕਰਦੇ ਆਂ। ਓ ਕੀ ਹੁੰਦੇ ਨੇ, ਥੋੜ੍ਹੇ ਮੋਰ ਕੰਫਰਟੇਬਲ ਹੁੰਦੇ ਨੇ, ਜੇੜੇ ਕੈਟ ਆਈਜ਼ ਹੁੰਦੇ ਨੇ ਨਾ ਓ ਕੈਮੀਕਲ ਨਾਲ ਬਨੇ ਹੋਏ ਨੇਲਜ਼ ਹੁੰਦੇ ਨੇ, ਔਰ ਜੇੜੀ ਕੈਟ ਆਈ ਵਾਲੀ ਨੇਲ ਪੇਟਸ ਵੀ ਹੁੰਦੀਆਂ ਨੇ, ਓ ਥੋੜੀਆਂ ਹਾਰਡ ਔਰ ਟਫ ਹੁੰਦੀਆਂ ਨੇ। ਔਰ ਓ ਹਰ ਕਿਸੇ ਨੂੰ ਸੂਟ ਨਹੀਂ ਕਰਦੀਆਂ, ਓ ਡਿਪੈਂਡ ਕਰਦਾ ਐ ਕਿ ਤੁਆਡੇ ਹੱਥ ਦਾ ਕੰਪਲੈਕਸ਼ਨ ਕੈਸਾ ਐ ਹਨਾ? ਤੁਆਡੇ ਫਿੰਗਰਸ ਦੀ ਸ਼ੇਪ ਕਿਵੇਂ ਦੀ ਏ, ਐ ਚੱਕਰ ਏ ਤੇ ਹੁਨ ਅਗਰ ਤੁਸੀਂ ਸੀ ਕਰਾਂਦੇ ਹੋ ਨਾ ਤੁਸੀਂ ਐਕ੍ਰਿਲਿਕ ਟ੍ਰਾਈ ਕਰਨਾ।
ਠੀਕ ਐ, ਐਂਦੇ ਵਿੱਚ ਕੀ ਹੁੰਦੈ?
ਐਕ੍ਰਲਿਕ ਦਾ ਐ ਬੈਨੀਫਿਟ ਹੁੰਦਾ ਐ ਕਿ ਤੁਸੀਂ ਓਨੂੰ, ਓਨੂੰ ਚੇਂਜ ਕਰਾਨਾ ਵੀ ਈਜ਼ੀ ਏ। ਓਦੇ ਲਾਈਫ ਸਪੈਨ ਵੀ ਓਈਓ ਟਵੈਂਟੀ ਤੋਂ ਟਵੈਂਟੀ ਫ਼ਾਈਵ ਡੇਜ਼ ਰੈਂਦੈ। ਔਰ ਤੀਸਰੀ ਗੱਲ ਐ ਏ ਕਿ ਤੁਸੀਂ ਕਰਾਂਦੇ-ਕਰਾਂਦੇ ਵੀ ਨਾ ਅਗਰ ਤੁਆਨੂੰ ਲੱਗਦਾ ਐ ਕਿ ਤੁਸੀਂ ਡਾਊਟ ਹੋ, ਤੁਸੀਂ ਇੱਕ ਫਿੰਗਰ ਤੇ ਕਰਾਓ ਪੈਲੇ, ਫੇਰ ਓਨੂੰ ਫਾਈਨਲ ਕਰੋ ਕਿ ਤੁਆਨੂੰ ਜਚ ਰੇਆ ਨਈ ਤਾਂ ਤੁਸੀਂ ਤੇ ਓਨੂੰ ਚੇਂਜ ਕਰਾ ਸਕਦੇ ਓ, ਓ ਓਸੀ ਟਾਈਮ ਚੇਂਜ ਹੋ ਜਾਂਦਾ, ਓਨੂੰ ਚੇਂਜ ਕਰਨਾ ਇਨਾ ਕਪਲੀਕੇਟਡ ਨਈ ਐ। ਜਿੰਨਾ ਕੈਟ ਆਈ ਨੂੰ ਚੇਂਜ ਕਰਨਾ ਐ, ਕਿਉਂਕਿ ਕੈਟ ਆਈ ਤੇ ਜੇੜਾ ਕਰੋਮ ਯੂਜ਼ ਕਰਦੇ ਨੇ ਨਾ, ਓ ਕਰੋਮ ਰਿਮੂਵੇਬਲ ਨੀ ਹੁੰਦਾ ਇੰਨੀ ਛੇਤੀ, ਅਗਰ ਓ ਰਿਮੂਵ ਕਰਦੇ ਨੇ ਤੇ ਫਿਰ ਸਾਡੇ ਨੈਚੁਰਲ ਨੈਲਸ ਬੜੇ ਡੈਮੇਜ ਹੋ ਜਾਂਦੇ ਨੇ ਓਦੇ ਵਿੱਚ ਕਿਉਂਕਿ ਓ ਮਲਟੀਪ ਪਲ ਕੋਟਿੰਗ ਕਰਦੇ ਨੇ ਨੇੇਲਸ ਦੇ ਉੱਪਰ, ਫਿਕਸਰ ਲਗਾ ਐ ਲਗਾ, ਟੋਪ ਕੋਟ ਲਗਾ ਤੇ ਓਦੇ ਨਾਲ ਕੀ ਹੁੰਦਾ, ਸਾਡਾ ਐਕਚੁਅਲ ਜੇੜਾ ਨੇਲ ਹੁੰਦਾ ਨਾ, ਕਿਉਂਕਿ ਐਕਚੁਅਲ ਨੇਲ ਨੂੰ ਓਦੇ ਵਿੱਚ ਐਕ੍ਰਿਲਿਕ ਵਿੱਚ ਵੀ ਬਫ਼ ਕਰਦੇ ਨੇ, ਬਟ ਓਦੇ 'ਚ ਕੀ ਹੁੰਦਾ ਜੋ ਸਾਡੇ ਬਚਪਨ 'ਚ ਜਿੱਦਾਂ ਆਪਾਂ ਦੇਖਦੇ ਹੁੰਦੇ ਸੀ ਨਾ ਕਿ ਨਕਲੀ ਨੇਲਸ ਲਿੱਤੇ ਔਰ ਚਿਪ ਪ੍ਰੋਸੀਜਰ ਓ ਹੀ ਰਹਿੰਦਾ ਹੈ, ਬਟ ਉਹ ਨੇਲਸ ਥੋੜੇ ਜ਼ਿਆਦਾ ਬੈਟਰ ਕੁਆਲਿਟੀ ਦੇ ਹੁੰਦੇ ਨੇ, ਗਲੂ ਥੋੜ੍ਹੀ ਬੈ ਹੁੰਦੀ ਹੈ, ਤੇ ਉਹ ਤੁਸੀਂ ਕਰਾ ਸਕਦੇ ਹੋ। ਉਹਦੇ 'ਚ ਤੁਸੀਂ ਮਲਟੀ ਪਲ ਡਿਜ਼ਾਇਨ ਕਰਾ ਸਕਦੇ ਹੋ, ਤੁਸੀਂ ਕਿਵੇਂ ਦੇ ਕਰਾਉਣੇ ਨੇ, ਨਿਊਡ ਕਰਾਉਣੇ ਨੇ, ਪੇਸਟਲਸ ਕਰਾਣੇ ਨੇ, ਬ੍ਰਾਈਟ ਕਲਰ ਕਰਾਣਾ ਕਰੋਮ ਨਾਲ ਕਰਾਉਣਾ ਹੈ, ਗਲੀਟਰ ਨਾਲ ਕਰਾਣਾ ਹੈ ਉਪਰ ਕੋਈ ਐਸੈਸਰੀ ਲਗਵਾਉਣੀ ਹੈ, ਕੋਈ ਸਟਰਡਸ ਲਗਵਾਉਣਾ, ਬੜੇ ਸਾਰੇ ਓਪਸ਼ਨ ਨੇ।
ਠੀਕ ਹੈ, ਠੀਕ ਹੈ। ਅੱਛਾ, ਮੇਰੀ ਨਾ ਸਿਸਟਰ ਦੀ ਵੈਡਿੰਗ ਹੈਗੀ ਸੀਗੀ, ਉਸ ਟਾਈਮ ਮੇਰਾ ਬੜਾ ਮਨ ਕਿ ਮੈਂ ਕਿਵੇਂ ਕਰਵਾਵਾਂ। ਬਟ ਮੈਨੂੰ ਐਵੇਂ ਲੱਗ ਰਿਹਾ ਸੀਗਾ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਸੰਭਾਲਣਾ ਹੈ, ਮੈਂ ਕਿਚਨ ਦਾ ਕੰਮ ਵੀ ਕਰਨਾ ਹੈ ਔਰ ਸਭ ਕੁਛ, ਮੈਂ ਆਲਰਾਊਂਡ ਦੇਖਣਾ ਅਤੇ ਮੈਨੂੰ ਬੜਾ ਅਨਕੰਫਰਟੇਬਲ ਰਹੇਗਾ। ਫਿਰ ਮੈਂ ਇਹ ਸੋਚ ਕੇ ਉਦੋਂ ਕਰਵਾਏ ਨੀ ਗੇ।
ਨਹੀਂ, ਉਹ ਤੁਹਾਡੇ ਨੇਲਸ ਦੀ ਸ਼ੇਪ ਤੇ ਡਿਪੈਂਡ ਕਰੇਗਾ ਜੀ। ਤੁਸੀਂ ਨੈਲ ਦੀ ਲੈਂਥ ਔਰ ਸ਼ੇਪ ਕਿਹੜੀ ਲੈ ਰਹੇ ਹੋ।
ਠੀਕ ਹੈ, ਠੀਕ ਹੈ।
ਇੱਕ ਓਵਲ ਸ਼ੇਪ ਹੁੰਦੀ ਹੈ, ਇੱਕ ਆਲਮੰਡ ਸ਼ੇਪ ਹੁੰਦੀ ਹੈ, ਇੱਕ ਕੋਫਿਨ ਸ਼ੇਪ ਹੁੰਦੀ ਹੈ ਔਰ ਇੱਕ ਸਕੇਅਰ ਹੁੰਦੀ ਏ। ਜ਼ਿਆਦਾਤਰ ਸਾਡੀ ਆਲਮੰਡ ਔਰ ਸਕੇਅਰ ਚੱਲਦੀ ਏ। ਅਗਰ ਉਹ ਤੁਹਾਨੂੰ ਪ੍ਰੋਪਰਲੀ ਲੱਗ ਗਏ ਨੇ ਨਾ, ਤੇ ਉਹਦੀ ਲੈਂਥ ਵੀ ਤੁਹਾਨੂੰ ਤੰਗ ਨੀ ਕਰੇਗੀ, ਕੁਛ ਵੀ ਨਹੀਂ ਹੁੰਦਾ, ਬਿਕੋਜ ਉਹ ਐਸੇ ਮ ਮਟੀਰੀਅਲ ਨਾਲ ਬਣਾਏ ਗਏ ਹੁੰਦੇ ਨੇ ਕਿ ਜੋ ਇੱਕ ਵਾਰੀ ਸਕਿਓਰ ਹੋਣ ਤੋਂ ਬਾਅਦ ਨਾ, ਇੰਨੇ ਟਾਈਟ ਔਰ ਹਾਰਡ ਹੋ ਜਾਂਦੇ ਨੇ। ਕਿ ਤੁਸੀਂ ਭੁੱਲ ਹੀ ਜਾਣਦੇ ਹੋ ਕਿ ਤੁਹਾਡੇ ਨਟਕਲੀਨਲ ਵੀ ਲੱਗੇ ਹੋਏ ਨੇ।
ਬਟ ਕਹਿੰਦੇ ਹੈ ਕਿ ਅਗਰ ਕੀ ਕਹਿੰਦੇ ਕਿਸੇ ਚੀਜ਼ ਨਾਲ ਅੜ ਗਏ ਹੈ ਤੇ ਤੁਹਾਡੇ ਜਿਹੜੇ ਓਰੀਜਨਲ ਨੀਲਜ਼ ਹੈਗੇ ਨੇ ਉਹ ਵੀ ਟੁੱਟ ਸਕਦੇ ਹੈ।
ਓਰੀਜਨਲ ਦੇਖੋ ਥੋੜੇ ਬਹੁਤ ਡੈਮੇਜ ਹੁੰਦੇ ਨੇ ਦੇਖੋ ਫਰੈਂਕ
ਉਹ ਤਾਂ ਵਫ਼ ਕਰਨ ਨਾਲੋਂ ਉਪਰੋਂ ਹੁੰਦੇ ਹੈ।
ਡੈਮੇਜ ਹੁੰਦੇ ਆ ਵੀਕ ਵੀ ਹੁੰਦੇ ਆ ਠੀਕ ਹੈ ਤੇ ਜਦ ਤੱਕ ਇਹ ਨੇਲਜ਼ ਆਪਣੇ ਆਪ ਨਹੀਂ ਉਤਰਦੇ ਤਦ ਤੱਕ ਹ ਤਦ ਤੱਕ ਆਪਣਾ ਸਾਨੂੰ ਇਹ ਰਹੇਗਾ, ਕਿ ਅਗਰ ਅਸੀਂ ਜਬਰਦਸਤੀ ਕਰਾਂਗੇ ਨਾ ਫਿਰ ਸਾਨੂੰ ਦਿੱਕਤ ਆਏਗੀ-ਆਏਗੀ ਸਾਨੂੰ ਪੇਨ ਆਏਗੀ ਔਰ ਸਾਨੂੰ ਚੋਟ ਵੀ ਲੱਗ ਸਕਦੀ ਹੈ, ਈਵਨ ਦਾ ਉਹ ਕਈ ਵਾਰੀ ਆਪਣਾ ਓਰੀਜਨਲ ਨੇਲ ਵੀ ਪੂਰਾ ਨਾਲ ਉਤਰ ਜਾਂਦਾ ਹੈ। ਪਰ ਅਗਰ ਅਸੀਂ ਚੱਲਾਂਗੇ ਪੂਰੇ ਤਰੀਕੇ ਸਿਰ ਕਿ ਹਾਂਜੀ। ਜਿੱਥੋਂ ਲਗਵਾਏ ਨੇ, ਉੱਥੋਂ ਹੀ ਰਿਮੂਵ ਕਰਾਣੇ ਨੇ ਹਨਾ। ਕੇਅਰ ਮੇਨਟੇਨੈਂਸ ਤੇ ਨਹੀਂ ਹੈ ਮੈਂ ਇਹ ਤੇ ਨੀ ਕਹਿ ਸਕਦੀ ਕਿ ਕੇਅਰ ਮੇਨਟੇਨੈਂਸ ਹੈ। ਪਰ ਠੀਕ ਹੈ ਦੇਖੋ ਓਰੀਜਨਲ ਚੀਜ਼ ਓਰੀਜਨਲ ਹੁੰਦੀ ਹੈ। ਔਰ ਫੈਸ਼ਨ ਜਿਹੜੀ ਚੀਜ਼ ਹੋ ਜਾਂਦੀ ਆ ਫਿਰ ਮਨ ਵੀ ਕਰਦਾ ਦੇਖੋ ਕਰਾਉਣ ਦਾ। ਤੇ ਬੰਦਾ ਕਹਿੰਦਾ ਹੈ ਕਿ ਵਾਰੀ ਤੇ ਟਰਾਈ ਕਰਨਾ ਚਾਹੀਦਾ ਹੈ ਬਾਕੀ ਇਕੇਲੇ ਕਨੇਲ ਐਸੇ ਨੇ ਤੁਹਾਨੂੰ ਕੋਈ ਦੀਕ ਦਿੱਕਤ ਨਹੀਂ ਆਏਗੀ। ਕੈਟ ਆਈਸ ਥੋੜੇ ਜਿਹੇ ਕੋਮਪਲੀਕੇਟਿਵ ਨੇਲਸ ਹੁੰਦੇ ਨੇ। ਉਹਦੇ ਚ ਕੀ ਬਹੁਤ ਜ਼ਿਆਦਾ ਸਮਾਨ ਲਗਾਇਆ ਜਾਂਦਾ, ਲੇਅਰਸ ਲਗਾਈ ਜਾਂਦੀ ਹੈ ਕੈਮੀਕਲਸ ਦੀ। ਜਿਹਦੇ ਕਰਕੇ ਦਿੱਕਤ ਹੋ ਜਾਂਦੀ ਹੈ।
ਹਾਂਜੀ-ਹਾਂਜੀ ਅੱਛਾ ਮੈਂ ਤਾਂ ਫਿਰ ਜਦੋਂ ਲਾਸਟ ਟਾਈਮ ਕਰਵਾਏ ਨਾ ਮੈਂ ਤੇ ਆਪਣੇ ਆਪ ਹੀ ਰਿਮੂਵ ਕਰ ਲਿੱਤੇ। ਮੈਂ ਗਰਮ ਪਾਨੀ ਦੇ ਵਿੱਚ ਆਪਣਾ ਹੈਂਡ ਪਾ ਕੇ, ਓਦੇ ਵਿੱਚ ਹਲਕਾ ਜਿਆ ਮੈਂ ਓ ਪਾ ਲਿੱ ਤ ਸੋਲਟ ਪਾ ਲਿੱਤਾ ਉਂਦੇ ਨਾਲ ਮੇਰੇ ਨੇਲਸ ਬੜੀ ਜਲਦੀ ਰਿਮੂਵ ਹੋਗੇ। ਮੈਨੂੰ ਫਾਈਵ ਟੂ ਟੈਨ ਮਿਨਟਸ ਲੱਗੇ ਆ ਅ ਓਨੂੰ ਰਿਮੂਵ ਕਰਨ ਵਾਸਤੇ ਔਰ ਮੈਂ ਹੁਣ ਮੇਰੀ ਤਾਂ ਐਈ ਐ ਕਿ ਮੈਂ ਦੁਬਾਰਾ ਨੀ ਕਰਵਾ ਪਾਵਾਂਗੀ ਕਿਉਂਕਿ ਹਲੇ ਮੇਰੇ ਬੱਚੇ ਛੋਟੇ ਆ ਨਾ
ਓਦਾ ਵੀ ਬੈਸਟ ਓਸ਼ਨ ਹੈਗਾ ਕਿ ਤੁਸੀਂ ਪ੍ਰੈਸ ਓਨ ਨੇਲਸ ਲੈ ਲਓ। ਚਿਪਕਾਪ ਵਾਲੇ ਓ ਟੇਪ ਨਾ ਚਿਪ ਭਗ ਜਾਂਦੇ ਨੇ ਬਸ ਉਨਾਂ ਦੀ ਥੋੜੀ ਜਿੜੀ ਓ ਹੁੰਦੀ ਏ ਟਾਈਮ ਸਪੈਨ ਹੁੰਦਾ ਓ ਕੱਟ ਹੁੰਦਾ ਵੀ-ਪੱਚੀ ਦਿਨ ਨੀ ਚੱਲਦੇ ਓ ਤੁਆਡੇ ਦੋ ਤੋਂ ਤਿੰਨ ਈ ਚੱਲਦੇ ਨੇ ਅਗਰ ਤੁਸੀਂ ਇੱਕ ਸਸ ਪਾਨੀ ਵਾਲਾ ਕੰਮ ਕਰੋਗੇ ਨਾ ਤੇ ਓਨਾਂ ਦੀ ਗਲੂ ਜੋ ਏ ਓ ਹਟ ਜਾਂਦੀ ਐ।
ਠੀਕ ਐ-ਠੀਕ ਐ।
ਟੇਪ ਵਾਕਣ ਨਾ ਗਲੂ ਟੈਪਸ ਆਂਦੇ ਨੇ ਤੁਆਡੇ ਨੇਲ ਦੇ ਉੱਪਰ ਸਟਿੱਕ ਹੋ ਜਾਂਦੇ ਨੇ।
ਇੱਕ ਫੰਕਸ਼ਨ ਅਟੈਂਡ ਤੁਸੀਂ ਕਰੋ ਉਸ ਤੋਂ ਬਾਦ ਤੁਸੀਂ
ਤੁਸੀਂ ਰਿਮੂਵ ਕਰਦੋ ਔਰ ਔਰ ਓਦਾ ਬੈਨੀਫਿਟ ਐ ਏ ਕਿ ਤੁਸੀਂ ਓ ਮਲਟੀਪਲ ਟਾਈਮ ਯੂਜ ਕਰ ਸਕਦੇ ਹੋ।
ਅੱਛਾ-ਅੱਛਾ ਠੀਕ ਐ ਤੇ ਤੁਆਨੂੰ ਟੇਪ ਐਕਸਟਰਾ ਮਿਲੇਗੀ ਨਾਲ ਕਿ ਤੁਆਨੂੰ ਬਸ ਓਈ ਜੋ ਤੁਸੀਂ ਲਗਾਈ ਹੋਈ ਆ ਅੱਛਾ-ਅੱਛਾ ਠੀਕ
ਤੁਅ ਤੁਆਡੇ ਟਵਲਵ ਨੇਲਸ ਨੇ ਟਵੈਲ ਯਾਂ ਫੋਰਟੀਨ ਨੇਲਸ ਆਂਦੇ ਨੇ, ਨਈ ਟਵੈਲਵ ਈ ਆਂਦੇ ਨੇ। ਹਾਂਜੀ ਟੈਨ ਫਿੰਗਰ ਹੁੰਦੀਆ ਨੇ ਨਾ ਟਵੇਲਵ ਨੇਲਸ ਆਂਦੇ ਨੇ ਟੂ ਐਕਸਟਰਾ ਆਂਦੇ ਨੇ ਕੋਈ ਸਾਈਜ਼ ਦਾ ਅਪ ਡਾਊਨ ਹੋਏ ਤੇ ਫਿਟ ਕਰ ਲੋ, ਤੇ ਨਾਲ ਤੁਆਨੂੰ ਟਵੇਲਵ ਵੀ ਓ ਆਣਗੇ। ਬਾਕੀ ਤੁਸੀਂ ਓਨਾਂ ਕੋਲੋਂ ਐਕਸਟਰਾ ਲੈ ਸਕਦੇ ਹੋ ਪੇ ਕਰੋ ਔਰ ਐਕਸਟਰਾ ਲੈਲੋ। ਗਲੂ ਟੈਬਸ ਓ ਨੇੇਲਜ਼ ਨੂੰ ਤੁਸੀਂ ਮਲਟੀਪਲ ਟਾਈਮ ਯੂਜ ਕਰ ਸਕਦੇ ਓ। ਕਿਉਂਕਿ ਓਦੇ ਚ ਵੀ ਬੋਤ ਸਾਰੇ ਵਾਸਟ ਵੈਰਾਇਟੀ ਆਂਦੀ ਏ ਕੋਈ ਦਿੱਕਤ ਨੀ ਆਂਦੀ ਓਦੇ ਚ
ਅੱਛਾ ਏਂਦੇ ਵੈਸੇ ਚਾਰਜਿਸ ਵਗੈਰਾ ਕੀ ਹੁੰਦੇ ਆ ਏਂਦੀ
ਨੇਲ ਪੋਲਿਸ਼ ਤੋਂ ਤੇ ਵੰਨ ਥਾਊਸੈਂਡ ਤੋਂ ਸ਼ੁਰੂ ਹੋ ਜਾਂਦੇ ਨੇ ਕਿ ਤੁਸੀਂ ਸਿਰਫ ਪੋਲਿਸ਼ ਕਰਾਣੀ ਏ। ਅਗਰ ਤੁਆਡੀ ਖੁਦ ਦੀ ਲੈਂਥ ਅੱਛੀ ਏ ਨਾ ਤੁਸੀਂ ਖਾਲੀ ਪੋਲਿਸ਼ ਵੀ ਕਰ ਸਕਦੇ ਓ।
ਅੱਛਾ, ਫੇਰ ਓਂਦੇ ਵਿੱਚ ਤੂੰਸ ਤਾ ਤੁਹਾਡੇ ਨੇਲਸ ਵਗੈਰਾ ਬਫ ਨੀ ਕਰਨਗੇ ਓ।
ਨਈ ਬਫ ਤੇ ਕਰਣਗੇ, ਸਾਰਾ ਪ੍ਰੋਸੀਜਰ ਓਈ ਰਹੇਗਾ ਬਟ ਨੇਲਸ ਆਪਣੇ ਹੋਣਗੇ ਔਰ ਤੁਆਡੇ ਨੇਲਸ ਕੱਟ ਤੋਂ ਕੱਟ ਖ਼ਰਾਬ ਹੋਣਗੇ। ਕਿਉਂਕਿ ਜਦੋਂ ਤੁਆਡੇ ਓਰੀਜਨਲ ਨੇਲਸ ਗਰੋ ਕਰਨੇ ਸ਼ੁਰੂ ਹੋਣਗੇ ਨਾ ਓ ਆਪਣੇ ਆਪ ਈ ਵੀਕ ਨੇਲਜ਼ ਅੱਗੇ ਆ ਜਾਣਗੇ ਤੇ ਫਰੈਸ਼ ਨੇਲਸ ਤੁਆਡਾ ਪਿੱਛੋਂ ਗਰੋ ਕਰਦਾ ਰਹੇਗਾ। ਪਰ ਓਦੇ ਚ ਐ ਏ ਕਿ ਓਨਾ ਡੈਮੇਜ ਨੀ ਹੁੰਦਾ ਜਿੰਨਾ ਕਿ ਪ੍ਰੋਪਰ ਨੇਲਸ ਲਗਵਾਨ ਨਾਲ, ਹਾਂਜੀ-ਹਾਂਜੀ।
ਨਈ, ਚਲੋ ਠੀਕ ਐ ਹੁਣ ਤੁਸੀਂ? ਮੈਨੂੰ ਦੱਸ ਰਹੇ ਓ ਕਿ ਤੁਸੀਂ ਵੀ ਕੀਤਾ ਐ ਔਰ ਮੈਂ ਜ਼ਰੂਰ ਟਰਾਈ ਕਰਾਂਗੀ ਤੁਆਡੇ ਕੋਲੋਂ।
ਬਿਲਕੁਲ-ਬਿਲਕੁਲ ਤੁਸੀਂ ਚਾਹੇ ਪੈਸ ਓਨ ਕਰਵਾ ਲੈਣਾ, ਪ੍ਰੈਸ ਓਣ ਚ ਕੀ ਆਪਾਂ ਕਸਟਮਰ ਦੇ ਡਰੈਸ ਦੇ ਅਕੋਰਡਿੰਗ ਵੀ ਨੇਲਜ਼ ਨੂੰ ਪੇਂਟ ਕਰਕੇ, ਤਿਆਰ ਕਰਕੇ, ਓਨਾਂ ਨੂੰ ਪ੍ਰੈਸ ਓਂਸ ਪੱਕਣ ਦੇ ਦਿੰਦੇ ਆ। ਤੁਸੀਂ ਨਾ ਲਗਵਾਓ, ਤੁਸੀਂ ਓਨੂੰ ਪ੍ਰੈਸ ਓਨ ਦੀ ਫੋਮ ਚ ਆਪਣਾ ਕਸਟਮਾਈਜ਼ ਕਰਾ ਲੋ, ਆਪਣਾ ਕਲਰ ਸਕੀਮ ਦੱਸ ਦੋ, ਕਿ ਤੁਹਾਨੂੰ ਇਹ ਨੇਲਜ਼ ਚਾਹੀਦੇ ਨੇ। ਜ਼ਰੂਰੀ ਨਹੀਂ ਹੈ, ਕਿ ਤੁਸੀਂ ਉਹਦੇ ਚੋਂ ਕਰਨਾ ਹੈ। ਤੁਸੀਂ ਆਪਣਾ ਇੱਕ ਬੇਸਿਕ ਕਲਰ ਕੋਮਬੀਨੈਸ਼ਨ ਚੂਜ ਕਰੋ। ਕਿਉਂਕਿ, ਨੇਲਸ ਤੁਸੀਂ ਰੋਜ਼ ਥੋੜਾ ਚੇਂਜ ਕਰੋਗੇ, ਨੇਲਸ ਦਾ ਇੱਕ ਕੁਛ ਲਾਓਗੇ, ਨਾ ਪੂਰੇ ਫੰਕਸ਼ਨ ਤੇ।
ਹਾਂਜੀ-ਹਾਂਜੀ, ਨਹੀਂ ਮੈਂ ਤੇ ਤੁਹਾਡੇ ਕੋਲੋਂ ਹੁਣ ਇਹ ਚੀਜ਼ ਟਰਾਈ ਕਰਾਂਗੀ, ਕਿ ਮੈਂ ਆਰਟੀਫਿਸ਼ਅਲ ਨੇਲ ਉੱਪਰ ਨਹੀਂ ਲਗਵਾਵਾਂਗੀ। ਮੈਂ ਆਪਣੇ ਨੇਲਸ ਦੇ ਉੱਪਰ ਹੀ ਤੁਹਾਡੇ
ਪੋਲਿਸ਼ ਕਰਾ ਲੋਗੇ ਤੁਸੀਂ, ਬਿਲਕੁਲ ਉਸ ਬੈਸਟ ਚੀਜ਼ ਹੈ, ਦੇਖੋ।
ਹੂੰ, ਉਹ ਮੈਨੂੰ ਕੰਫਰਟੇਬਲ ਅ ਲੱਗ ਰਿਹਾ, ਕਿ ਸ਼ਾਇਦ ਉਹ ਮੈਨੂੰ ਕੰਫਰਟੇਬਲ ਰਹੇਗਾ। ਮੈਂ ਆਪਣੇ ਬੱਚਿਆਂ ਨੂੰ ਵੀ ਸੰਭਾਲ ਪਾਵਾਂਗੀ।
ਬਿਲਕੁਲ।
ਬੱਚਿਆਂ ਨੂੰ ਖਾਣਾ ਖਿਲਾਉਣਾ, ਬਹੁਤ ਉਹ ਡਿਫੀਕਲਟ ਆ, ਉਹਦੇ ਨਾਲ। ਮੈਂ ਦੇਖਿਆ ਹੈ, ਬੱਚਿਆਂ ਨੂੰ ਬਾਈਟ ਖਿਲਾਣੀ। ਔਰ ਲੱਗ ਵੀ ਜਾਂਦਾ, ਉਹ ਨੇਲ ਅਨਕੰਫਰਟੇਬਲ ਹੈ ਥੋੜ੍ਹਾ।
ਸਹੀ ਕਹਿ ਰਹੇ ਹੋ, ਤੁਸੀਂ ਬਿਲਕੁਲ। ਔਰ ਇਹ ਵਾਲੇ ਨੇਲਸ ਦਾ ਬੈਨੀਫਿਟ ਇਹ ਆ, ਅਗਰ ਤੁਹਾਡੇ ਨੇਲਸ ਤੇ ਕਬੀ ਕੋਈ ਸਟੇਨ ਵੀ ਲੱਗ ਜੇ ਨਾ - ਤੁਸੀਂ ਬੇਸਿਕ ਨੇਲ ਪੋਲਿਸ਼ ਰਿਮੂਵਰ ਲਵੋ, ਕੋਟਨ ਤੇ ਲਗਾਓ, ਔਰ ਉਹਨਾਂ ਨਾਲ ਉਹਨੂੰ ਕਲੀਨ ਕਰ ਲੋ। ਕੋਈ ਵੀ ਅਗਰ ਸਟੇਨ ਲੱਗਿਆ, ਹਲਕਾ- ਹਲਦੀ ਦਾ, ਫੂਡ ਕਲਰ ਲਗ ਗਿਆ, ਕੁਛ ਵੀ ਲੱਗ ਗਿਆ, ਉਹ ਸਾਰੇ ਸਟੇਨ ਉਤਰ ਵੀ ਜਾਣਗੇ।
ਠੀਕ ਹੈ, ਠੀਕ ਹੈ, ਇਹ ਤਾਂ ਬਹੁਤ ਅੱਛੀ ਗੱਲ ਹੈ। ਕਿ ਬੜੇ ਈਜ਼ੀਲੀ ਰਿਮੂਵ ਹੋ ਰਹੀ ਹੈ, ਰਿਮੂਵਰ ਨਾਲ ਹੀ।
ਹਾਂਜੀ-ਹਾਂਜੀ ਬਾਕੀ ਪ੍ਰਾਈਜ਼ ਰੇਂਜ ਇਹਨਾਂ ਦੀ ਵਨ ਥਾਸੈਂਡ ਤੋਂ ਸ਼ੁਰੂ ਹੋ ਜਾਂਦੀ ਹੈ। ਡਿਪੈਂਡ ਕਰਦਾ ਤੁਸੀਂ ਕਿੰਨੇ ਕੁ ਹੈਵੀ ਕਰਵਾ ਰਹੇ ਹੋ। ਏਦਾਂ ਹੀ ਪਲੱਸ-ਪਲੱਸ-ਪਲੱਸ ਹੁੰਦਾ ਰਹਿੰਦਾ।
ਹਾਂ-ਹਾਂ- ਹਾਂ ਠੀਕ ਹੈ- ਠੀਕ ਹੈ, ਚਲੋ। ਆਪਾਂ ਜ਼ਰੂਰ ਟਰਾਈ ਕਰਾਂਗੇ। ਤੇ ਜਦੋਂ ਮੈਨੂੰ ਨੀਂਡ ਹੋਈ ਫਿਰ ਤੁਸੀਂ ਆ ਕੇ ਮੇਰੇ ਕਰਕੇ ਜਾਣਾ, ਅੱਛੇ -ਅੱਛੇ ਸ਼ੇਡ ਲੈ ਆਣਾ ਆਪਣੇ ਕੋਲ।
ਬਿਲਕੁ- ਬਿਲਕੁਲ ਹਾਂਜੀ-ਹਾਂਜੀ ਉਹ ਤੁਹਾਨੂੰ ਮੈਂ ਫੋਟੋ ਭੇਜ ਭੇਜਦਾਂਗੀ, ਕਿ ਜਿਹੜਾ ਤੁਹਾਨੂੰ ਅੱਛਾ ਲੱਗੇਗਾ, ਪੇਸਟਲ 'ਚ ਜਾਂਦੇ ਹੋ, ਬ੍ਰਾਈਟ ਚ ਜਾਂਦੇ ਹੋ। ਜਿਹੜਾ ਵੀ ਕਲਰ ਤੁਸੀਂ ਚਾਹੁੰਦੇ ਹੋ, ਉਹ ਤੁਹਾਨੂੰ ਸ਼ੇਅਰ ਕਰ ਦਾਂਗੀ ਫੋਟੋ। ਫਿਰ ਤੁਸੀਂ ਦੇਖ ਲੈਣਾ, ਜਿਹੜਾ ਤੁਹਾਨੂੰ ਜਚੇ।
ਹਾਂਜੀ- ਹਾਂਜੀ। ਠੀਕ ਹੈ-ਠੀਕ ਹੈ- ਠੀਕ ਹੈ, ਮੈਂ ਆਪਣੇ ਨੋਨ ਵਿੱਚ ਹੋਰ ਵੀ ਕਿਸੇ ਨੇ ਕਰਵਾਉਣੇ, ਹੋਣ 'ਤੇ ਮੈਂ ਦੱਸ
ਬਿਲਕੁਲ-ਬਿਲਕੁਲ ਬ੍ਰਈਡਲ ਵੀ ਬੰਦਾ, ਉਹ ਬ੍ਰਈਡਲ ਵੀ ਕਰਾ ਸਕਦੇ ਹੋ, ਅਗਰ ਕਿਸੇ ਨੇ ਬ੍ਰਈਡਲ ਕਰਾਉਣੇ ਨੇ। ਤੁਸੀਂ ਉਹਨਾਂ ਨੂੰ ਵੀ ਸੁਜੈਸ਼ਨ ਦੇ ਸਕਦੇ ਹੋ, ਆਪਾਂ ਕਰ ਦਾਂਗੇ, ਔਰ ਐਸੀਂ ਕੋਈ ਗੱਲ ਨੀ ਹੈ, ਅਗਰ ਥੋੜਾ ਬਹੁਤਾ ਚੇਂਜਿਸ ਵੀ ਕਰਾਣੇ 'ਚ ਤੁਹਾਨੂੰ ਮ ਪ੍ਰੋਸੈਸ ਵਿਚ ਲੱਗਦਾ ਹੈ ਕਿ ਨਹੀਂ ਜਚ ਰਿਹਾ, ਥੋੜਾ ਬਹੁਤ ਤੁਸੀਂ ਚੇਂਜ ਕਰਾ ਸਕਦੇ ਹੋ, ਕਿ ਹਾਂਜੀ ਬਈਆ ਨਹੀਂ ਜਚ ਰਿਹਾ ਤੁਸੀਂ ਥੋੜਾ ਜਿਹਾ ਚੇਂਜ ਕਰਦੋ।
ਠੀਕ ਹੈ -ਠੀਕ ਹੈ- ਠੀਕ ਹੈ ਜੀ, ਚਲੋ ਟਰਾਈ ਕਰਾਂਗੇ ਆਪਾਂ। ਹਾਂਜੀ ਠੀਕ ਹੈ ਜੀ, ਹਾਂਜੀ ਓਕੇ ਜੀ ਠੀਕ। ਉਕੇ ਜੀ ਬਾਏ, ਓਕੇ ਬਾਏ -ਬਾਏ- ਬਾਏ।